ਓਹ
ਆਹ ਹੈਲੋ ਸਤਿ ਸ੍ਰੀ ਅਕਾਲ ਜੀ। ਹੈਲੋ!
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਮ, ਸਤਿ ਸ੍ਰੀ ਅਕਾਲ ਹੋਰ ਸੁਣਾ ਵਧੀਆ?
ਵਧੀਆ ਜੀ ਹਾਂ ਕਿਵੇਂ ਯ ਤਾਂ।
ਬਸ ਓੰਜੀ ਫੋਨ ਕੀਤਾ ਸੀ, ਮੈਂ ਚ ਗੱਲ, ਗੂਲ ਕਰ ਲਈ ਆ।
ਹਾਂਜੀ, ਹਾਂਜੀ ਚਲੋ ਚੰਗਾ ਕੀਤਾ, ਤੁਸੀਂ ਯਾਦ ਕੀਤਾ, ਹੋਰ ਬੱਚੇ ਠੀਕ ਨੇ ਕੀ ਕਰ ਰਹੇ ਨੇ ਬੱਚੇ ਤੁਹਾਡੇ?
ਬੱਚੇ ਸਭ ਵਧੀਆ ਬਸ ਸ਼ਰਾਰਤਾ ਕਰਦੇ। ਪੈਨ ਸੋਣ ਦਾ ਨਾਮ ਨੀ ਲੈਂਦੇ ਪਿਆ।
ਮੈਂ ਬਸ ਬੈਠੀ ਦੀ ਸੀ ਓਨਲਾਈਨ। ਮੈਂ ਥੋੜੀ ਸੋਸ਼ਲ ਮੀਡੀਐ। ਤੋਹਡੇ ਸੂਟ ਬੜੇ ਸੋਣੇ-ਸੋਣੇ ਹੁੰਦੇ ਨੇ, ਕਿੱਥੋਂ ਸੁਵਾਂਦੇ ਓ? ਮੈਨੂੰ ਦੱਸਣਾ ਜੇ ਵਟਸਐਪ ਕਰਨਾ ਮੈਨੂੰ ਕਿਧਰੋਂ ਸੁਵਾਂਦੇ ਓ?
ਅੱਛਾ ਓ ਤੇ ਕੋਈ ਗੱਲ ਨੀ ਕਰਾਂਗੀ। ਅੱਜ ਮੈਂ ਗਈ ਸੀ, ਤੇਰੀ ਸ਼ੋਪ ਤੇ ਦੋ ਤਿੰਨ ਟੋਪ ਲੈ ਕੇ ਆਂਈ ਆ ਬੜੇ ਸੋਣੇ ਸੋਣੇ ਅੱਜ।
ਅੱਛਾ ਜੀ ਕਿਵੇਂ ਕੀ ਡਿਨ ਚੱਲਦਾ।
ਅੱਜ ਕੱਲ ਮੈਂ ਥੋੜ੍ਹੀ ਜੀ ਹੈਲਥੀ ਆਂ ਨਾ, ਤੇ ਮੈਂ ਛੋਟ ਤੇ ਪਾਂਦੀ ਨੀਂ।
ਓਕੇ।
ਦੀਵਾਨੀ ਆਂ। ਲੋਂਗ ਕਾਫੀ ਸੋਣੇ ਮਿਲ ਮੈਨੂੰ ਮਤਲਬ ਏਂਨੇ ਲੋਂਂਗ ਨੀ ਐਂ ਮਤਲਬ ਥੋੜ੍ਹਾ ਜੇਆ ਮਤਲ ਪੱਟ ਜੇਆ ਥੋੜਾ ਕਵਰ ਹੋ ਜਾਂਦੈ ਬਸ।
ਓਕੇ
ਐਂਨੇ ਲੋਂਗ ਨੀ ਐਂ, ਥੋੜ੍ਹੀ ਜੇ ਫਰਾਕ ਬੰਨੀ ਓਈ ਥੱਲ੍ਹੇ। ਇੱਕ ਦੂਸਰਾ ਟੋਪ ਐ ਵੇ ਲੈਕੇ ਆਂਈ ਆ ਜੇਹੜਾ ਮੈਂ ਓ ਓਦੇ ਉੱਪਰ ਥੋੜ੍ਹੇ ਏਨਾ ਮੋਟਾ ਬੱਕਲ ਬਣਿਆ ਦਾ ਵੈ।
ਅੱਛਾ ਜੀ, ਚਲੋ ਤੇਆਰ ਸ਼ੇਆਰ ਹੋ ਕੇ, ਅੱਛਾ।
ਕੱਪੜੇ ਹੈ ਨਈਂ ਸੀ। ਇੱਥੇ ਜਨਮ ਦਿਨ ਤੇ ਕਿਸੇ ਜਾਣਾ ਹੁੰਦਾ ਕੱਪੜੇ ਨੀ ਹੁੰਦੇ, ਉਦੋਂ ਲੈ ਕੇ ਆਏ ਸੀ ਓਨਲਾਈਨ ਸ਼ੋਪਿੰਗ ਤਾਂ ਅਸੀਂ ਕਰਦੇ ਰੈਂਣੇ ਆਂ, ਮੈਂ ਕੇਆ ਚੱਲ ਲੇਟ ਹੀ ਆਣੇ ਨੇ ਤੇ ਜਲਦੀ ਮੰਗਵਾ ਲੈਂਣੇ ਆਂ। ਕਿਓਂਕਿ ਔਨਲਾਈਨ ਸ਼ੋਪਿੰਗ ਕਰੋ ਤੇ ਲੇਟ ਉਂਦੇ ਨੇੱਪੜਿਆਂ ਤੇ ਦੱਸ ਦਿੰਨ ਤੇ ਲੱਗ ਜਾਂਦੇ ਨੇ ਮੰਗਵਾਣ ਵਿਚੋਂ
ਹਾਂ ਓਹ ਤਾਂ
ਬ
ਠੀਕ ਏ ਕੋਈ ਨੀ ਮੈਂ ਕਿਸੇ ਦਿਨ ਤੋੜੇ ਨਾਲ ਜਾਵਾਂਗੀ ਦੇਖ ਕੇ ਆਵਾਂਗੀ ਕਿਧਰੋ ਸ਼ੋਪਿੰਗ ਕਰਦੇ ਓ ਮੈਂ ਵੀ
ਹਾਂਜੀ ਕੀ ਕਹਿ ਰਹੇ ਹੋ ਹੈਲੋ
ਹਾਂਜੀ
ਹਾਂ ਕੀ ਕੈ ਰੇ ਸੀ
ਕਰਨ ਤੁਥਹਾਡੇ
ਅੱਛਾ ਅੱਛਾ ਕੋਈ ਗੱਲ ਨੀ ਚੱਲਾਂਗੇ ਕੱਠੇ ਚੱਲਾਂਗੇਾ
ਹਾਂਜੀ ਅੱਛਾ ਅੱਜ ਕੱਲ੍ਹ ਸੂਟਾਂ ਦੇ ਕੀ ਡਿਜ਼ਾਇਨਿੰਗ ਚੱਲਦੀ ਪਈ ਏ
ਸੁਟ ਕੋਟ ਸਟ ਚੱਲਦੇ ਪਏ ਅਜ ਕੱਲ ਵਧੀਆ ਵ ਜਿਹੜੇ ਹੈਣ ਕੁ ਸ਼ੋਰਟ ਕੁ ਲੋਂਗ ਕੁ ਲੰਬੇ ਮੈਂ ਤੇ ਵੈਸੇ ਛੋੜ ਕਰ ਮੈਂ ਤਾਂ ਕੋਟ ਪੈਂਟ ਪਾਉਂਦੀ ਨੀ ਨਾ ਕੋੜ ਸੈਟ ਕਿਓਂਕਿ ਓਹਦੇ ਕਾਲਰ ਬੰਨੇ ਹੁੰਦੇ ਨੇ ਤੇ ਮੇਰੀ ਗਰਦਨ ਬੜੀ ਪੀੜ ਹੁੰਦੀ ਏ ਈਸੇ ਕਰਕੇ ਮੈਂ ਕੋਟ ਸੈਟ ਘਟ ਟ ਈ ਪਾਨੇ ਆਂ ਜਾਂ ਫਿਰ ਇੱਕ ਇੱਕ ਮੇਰੇ ਕੋਲ ਸੂਟ ਸੀ ਕੋੜ ਸੇਟ ਵਾਲਾ ਮੈਂ ਲਿਆ ਸੀ ਨਵਾਂ ਨਵਾਂ ਤੇ ਇੱਕ ਦੋ ਪਾਇਆ ਵੇ ਤੇ ਗਰਦਨ ਦਰਦ ਹੋਣ ਲੱਗ ਗਈ ਫਿਰ ਮੈਂ ਕੀ ਕੀਤਾ ਆਪੇ ਟੇਲਰ ਕੋਲ ਜਾ ਕੇ ਸਾਰਾ ਓਹਦਾ ਬੈਕ ਗਲਾ ਸੀ ਨਾ ਗਲਾ ਸੀ ਨਾ ਉਹ ਸਾਰਾ ਬੈਕ ਕਰਵਾ ਕੇ ਆ ਗਈਆਂ
ਅੱਛਾ ਅੱਛਾ ਅੱਛਾ ਤੁਆਨੂੰ ਸਰਵਾਈਕਲ ਦਿੱਕਤ ਏ?
ਆਹ ਮੈਨ ਸਰਵਾਈਕਲ ਦਿੱਕਤ ਏ ਨਾ, ਓੰਜ ਜਦਿੱਕਤ ਨੀ ਐ, ਉਂਜ ਠੀਕ ਰੈਨੀ, ਜਦ ਕਾਲਰਾ ਕੱਪੜਾ ਪਾ ਲੈਦੀ ਆ ਨਾ ਫਿਰ ਦਰਦ ਹੁੰਦੀ ਗਰਦਨ ਆ ਫੇਰ ਮੈਂ ਕੈਨੀ ਆ ਕਿ ਦਵਾਈਆਂ ਖਾਣ ਚੰਗਾ ਤੇ ਕਾਲਾ ਵਾਲਾ ਚੀਂ ਪਾਓ ਨਾ। ਹੁਨ ਮੈ ਜੇੜਾ ਟੋਪ ਲੈ ਕੇ ਆਈ ਓ ਮ ਸਾਰੇ ਕਾਲਰ ਵਾਲੇ ਮਿਲ ਗੇ ਨੇ ਮੈਨੂੰ ਹੈ ਹੀ ਨਈ ਕੋਈ ਵੀ ਟੋਪ ਇੱਕ ਮੈਂ ਸਗੋ ਟੋਪ ਓਨਲਾਈਨ ਮੰਗਵਾਇਆ ਵੇ
ਅੱਛਾ ਜੀ, ਮੈਂ ਵੀ ਬੜਾ ਕੱਪੜਾ ਲੈਨ ਲੱਗ ਵੀ ਅੱਜ-ਕੱਲ ਬੋਤ ਕੱਪੜਾ ਲੈਣ ਲੱਗ ਗੀਆ। ਇੱਕ ਮੇਰੀ ਪੈਣ ਹੈਗੀ ਹੈ, ਓਦੇ ਅੰਦਰ ਨਾ ਭੂਤ ਸਵਾਰਕ ਕੱਪੜੇ ਲੈਨ ਦਾ। ਓ ਲੱਗਦੇ ਹੱਥ ਵਿਚ ਆਪਾਂ ਫੇਰ ਕਹੀਏ ਥੋੜੇ ਜੇਹੇ। ਤੇ ਮੈਂ ਵੀ ਬੜਾ ਕੱਪੜਾ ਲੈਣ ਲੱਗ ਗਈ ਆ ਐਕਚਲੀ ਮੈਂ ਨਾ ਜਿੰਮ ਜਾਨੀ ਆ ਤੇ ਓਧਰ ਮੈਂ ਦੇਖਣੀ ਹਾਂ ਨਾ ਕੁੜੀਆਂ ਨੂੰ ਬੜੇ ਸੋਹਣੇ ਸੋਹਣੇ ਹਾਂ ਨਾਂ।
ਅੱਛਾ।
ਤੇ ਉਹ ਦੇਖ ਦੇਖ ਕੇ ਨਾ ਮੈਨੂੰ ਕੁਛ ਹੁੰਦਾ ਹੈ, ਤੇ ਮੈਂ ਹੁਣ ਮੈਂ ਸ਼ੋਪਿੰਗ ਕਰਕੇ ਆਈ ਆ ਬੜੀ ਸਾਰੀ ਨੀਅਰ ਅਬਾਊਟ ਟੈਨ ਥਾਊਸੈਂਡ ਦੀ ਸ਼ੋਪਿੰਗ ਕਰਕੇ ਆਈ ਆ।
ਹੂੰ ਅੱਛਾ, ਅੱਛਾ।
ਬੜੇ ਅੱਛੇ ਅੱਛੇ ਸਮਾਨ ਨੇ ਪੇਜੰਗੀ ਫੋਟੋ ਤੁਆਨੂੰ। ਕੁਝ ਸ਼ੂਜ ਵੀ ਆ ਗਏ। ਵੀ ਆਗੇ ਸਪੋਰਟਸ ਸਮਾਨ ਵੀ ਆ ਗਿਆ, ਅੰਡਰ ਗਾਰਮੈਟਸ
ਮੈਂ ਰੰਗ ਪੁੱਛ ਰਹੀ ਜੀ ਕਿ ਤੁਹਾਡੇ ਕੋਲ ਲੌਂਗ ਤੋਂ, ਤਾਦੇ ਲੋਂਂਗ ਸ਼ੂਜ ਮਿਲ ਜਾਣਗੇ ਮੈਨੂੰ।
ਨਈ, ਨਈ, ਕਿਸੇ ਸ਼ੋਪ ਤੋਂ ਕਿੱਥੋਂ ਤੱਕ ਲੋ ਗ
ਐ ਮਤਲਬ ਥੋੜੇ ਜਿਹੇ ਮਤਲਬ ਗੋਡਿਆਂ ਥੱਲੇ ਤੱਕ ਹੋ ਜਾਣ। ਹਾਂਜੀ, ਹਾਂਜੀ। ਜਾਦਾ ਨਾ ਹੋਵੇ ਥੋੜੇ ਜਹੇ ਹੋ ਜਾਣ।
ਮੇਰੇ ਪਤਾ, ਤੁਸੀ ਅਪਨੇ ਵੱਡਾ ਸ਼ੈਰ ਦੇਖੋ ਤੁਅਦੇ ਸ਼ੈਰ ਦੇ ਆਸ-ਪਾਸ ਕੋਈ ਵੱਡੇ ਵੱਡਾ ਕੋਈ ਸ਼ੈਰ ਹੋ ਤੇ ਵੱਡੇ ਵੱਡੇ ਸ਼ੋਰੂਮ
ਨਈ ਮਿਲ ਮਿਲਦੇ, ਮਿਲਦੇ ਤੇ ਹੈ ਨੇ ਬਟ ਓ ਥੋੜੇ
ਕੋਸਟਲੀ ਹਾਂ, ਥ੍ਰਰੀ ਟੂ ਫੋਰ ਥਾਊਜੈਂਡ, ਨਹੀ, ਥ੍ਰਰੀ ਟੂ ਫੋਰ ਥਾਊਜੈਂਡ ਤੇ ਹੋਣਗੇ ਓ।
ਅੱਛਾ। ਠੀਕ ਐ, ਮੈਂ ਪੁੱਛ ਕੇ ਆਈ ਆ ਸ਼ੋਪ ਤੋਂ ਮੈਂ ਪੁੱਛ ਕੇ ਆਈ ਹਾਂ ਕਿਸੇ ਸ਼ੋਪ ਤੋਂ, ਤਿੰਨ ਮਤਲਬ ਦੋ ਹਜ਼ਾਰ ਤੇ ਪੁੱਛ ਕੇ ਆਈ ਹਾਂ ਤੇ ਮੇਰੀ ਹਿੰਮਤ ਨੀ ਪਈ ਭਾਈ ਲੈਣ ਦੀ, ਮੈਂ ਕਿਹਾ ਕਦੀ ਕਦੀ ਵੈਸੇ ਪਾਣੇ ਵੀ ਸਰਦੀਆਂ ਤੇ ਹੁੰਦੇ ਨੇ।
ਅੱਛਾ, ਅੱਛਾ, ਤੇ ਤੁਹਾਡੇ ਏ ਐਚਲੀ ਤੋਡੇ ਮੈਂ ਫੋਟੋਜ ਦੇਖਦੀ ਰੈਨੀ ਆ। ਤੋਡੇ ਬੜੇ ਅੱਛੇ ਅੱਛੇ ਲੇਡੀਸ ਰਿਸ਼ਤੇਦਾਰ ਨੇ ਓਨਾਂ ਨੇ ਪਏ ਤੇੇ ਹੋਏ ਕਿਸੀ ਕੋ ਮੰਗ ਲਓ, ਦੇ ਦੋ ਫਿਰ ਕਿਆ ਹੋ ਗਿਆ।
ਨਈ ਓ ਪਾਏ ਤੇ ਹੋਏ ਨੇ ਸਾਰੇਆਂ ਕਿਸੇ ਦਾ ਵੱਡਾ ਪੈਰ ਨਹੀ ਨਾ ਹੈ ਓ ਮੇਰੀ ਦਰਾਣੀ ਦਾ ਸਾਈਜ਼ ਆ ਨਾ।
ਅੱਛਾ, ਅੱਛਾ।
ਹੂੰ, ਕਿਸੇ ਦਾ ਵੱਡਾ ਪੈਰ ਹੋਏ ਤੇ ਮੈਂ ਮੰਗ ਵੀ ਲਾਂ, ਛੋਟੇ ਪੈਰ ਨਾ ਸਾਰਿਆਂ ਦੇ ਕਿ ਮੈਂ ਛੇ, ਸੱਤ, ਛੇ ਜਾਂ ਚਾਰ ਪੰਜ ਨੰਬਰ। ਮੈਂ, ਮੇਰੇ ਸੱਤ ਨੰਬਰ ਪਰਾਂਦਾ।
ਵਾਏਗੁਰੂ ਜੀ।
ਹੂੰ।
ਫੇ ਤੁਸੀਂ ਦੱਸੋ?
ਬਸ ਵਦੀਆ ਜੀ।
ਅੱਜ-ਕੱਲ ਕੀ ਕਰ ਰਏ ਓ ਫੇਰਾ
ਮੈਂ ਅੱਜ-ਕੱਲ ਕੁਛ ਨਈ ਕਰ ਰਹੀ, ਮੈਂ ਆਪੇ ਪੇਕੇ ਆਈ ਦੀ ਸੀ।
ਅੱਛਾ, ਹੁਣ ਅਸੀਂ ਹੁਨ ਮੇਰੇ ਹਸਬੈਂਡ ਤੇ ਮੈਂ ਅਸੀਂ ਹੁਣ ਬਾਰ ਚੱਕਰ ਲਾਨੇ ਪੇ ਆ ਵਾਂ, ਸਾਡਾ ਨਾ ਏ ਸੀ ਖ਼ਰਾਬ ਹੋ ਗੇਆ।
ਅੱਛਾ ਜੀ।
ਬਸ ਓ ਮਨ ਵੇਖਦੇ ਪਏ ਨੇ ਜਲਦੀ ਆ ਤੇ ਮੈਨੂੰ ਬਿਸਤਰ ਕਰਕੇ ਮੈਨੂੰ ਦੇ ਮੈਂ ਸੋਈਏ ਮੈਂ ਕੇਆ ਦੋ ਮੇਨ ਗੱਲ
ਸ ਮੇਰੇ ਪਿਆਰੇ ਪੱਕੇ ਦੇਵਤਾ ਇੰਨੇ ਬੋਹਲੇ ਬਾਹਲੇ ਨੇ ਹੁੰਦੇ ਨੇ, ਇਸ ਤਰ੍ਹਾਂ ਕਰੋ ਨਾ ਕਰੋ ਜੋ ਐ ਬਸ ਮੈਂ ਜਗ੍ਹਾ ਮਿਲ ਜੇਵ ਮੈਂ ਲੇਟ ਜਾ
ਨਈਂ, ਨਈਂ ਮੈਂ ਤੇ, ਨਈਂ ਉਂਝ ਤਾਂ ਮੈਨੂੰ ਬੋਲਦੇ ਰੈਂ ਨੇ ਜੇ ਫੋਨ ਤੇ ਗੱਲ ਕਰਨੀ ਆ ਉਨੂੰ ਪਤਾ ਪਤਾ ਨਾ ਮੈਂ ਆਪ ਹੁਨ ਫੋਨ ਤੇ ਗੱਲ ਕਰਦੀ ਐ ਤਾਂ ਚੁੱਪ ਹੋਕੇ ਬੈਠੇ ਤੇ ਕੈਂਦੇ ਕੋਈ ਨੀ ਕਰਲਾ ਦੂ ਗੱਲ, ਤੇ ਹੁਣ ਮੈਂ ਵੀ ਕਿਤੇ ਬੈ ਅੰਦਰ ਆਮ ਬਿਸਤਾ ਕਰਕੇ ਦੇ, ਮੈਂ ਨਾ ਬਸ ਕਮਰੇ ਦੇ ਬਿਲਕੁਲ ਬਾਰ ਗੱਲ ਕਰ ਦੋਨੋ ਮੈਂ ਕਿਸੇ ਪਤਾ ਨਾ ਚੱਲੈ।
ਹੰਮ੍ਹ।
ਨਾ। ਆਪਣੇ ਗਾਮ ਵੈਸੇ ਮੇਰੇ ਹਸਬੈਂਡ ਗਾਂਵਾਂ ਵੀ ਰੱਖੇ ਹੋਈ ਨਾ।
ਅੱਛਾ। ਬੋਤ ਅੱਛੀ ਗੱਲ ਐ ਜੀ। ਗਾਂ ਦੀ ਸੇਵਾ ਕਰਨੀ ਚਾਈਦੀ ਐ ਜੀ।
ਹਾਂਜੀ, ਹਾਂਜੀ ਤੋਡੇ ਹਸਬੈਂਡ ਰੱਖੀ ਦੀ ਐ।
ਅਸੀਂ ਬੌਤ ਪੈਲੇ ਰੱਖੀ ਸੀ। ਅੱਜ ਤੋਂ ਲਾਈਕ, ਪੰਦਰਾਂ ਸਾਲ ਸੋਚ ਲੋ। ਪੰਦਰਾਂ ਸੋਲਾਂ ਸਾਲ ਤ ਰੱਖੀ ਸੀ।
ਅੱਛਾ। ਤੇ ਹੁਣ ਵੇ ਹੁਣ ਕੈਂਦੇ ਪਏ ਸੋਈਏ ਕਿੱਥੇ ਹੈ ਮੈਂ ਕੇਆ ਤੁਸੀਂ ਮੰਮੀ ਕਮਰੇ ਦੋਮੇ ਜਾ ਕੇ ਲੇਟੋ, ਮੈਂ ਆ ਜਾਂਣੀ ਆਂ। ਓ ਕੇਸੀ ਦੇ ਬਿਨਾਂ ਨਿੰਦਰ ਨੀ ਨਾ ਆਂਦੀ। ਹੁਣ ਕੈਂਦੇ ਤੂੰ ਕੱਲੀ ਸੋ ਜਾ ਕਮਰੇ ਚ, ਤੇ ਮੈਂ ਤਾਂ ਮੰਮੀੇ ਕਮਰੇ ਸੋਣ ਲੱਗਾਂ, ਮੈਂ ਕੇਆ ਸੌ ਜਾ, ਮੈਂ ਆਪੇ ਸੌਂ ਜਾਂਗੀ ਫਿਰ ਕਮਰੇ ਚ।
ਅੱਛਾ ਅੱਛਾ।
ਹੁਣ ਹੋਰ ਤੁੱਸੀ ਦੱਸੋ ਤੋਆਡੇ ਹਸਬੈਂਡ ਸੌ ਸੁ ਗਏ ਨੇ।
ਬੱਚੇ ਨਾਟਕ ਕਰਦੇ ਪਏਨੇ ਬਸ ਤੋਡਾ ਫੋਨ ਆਗਿਆ ਮੈਂ ਕੇਆ ਚਲ ਤੋਡੇ ਨਾਲ ਗੱਲ ਕਰਲਾਂ। ਓ ਵੇਟ ਕਰ ਰੇ ਨੇ, ਹਾਂਜੀ
ਤੁਸੀ ਪੇਕੇ ਗਇਦੇ ਔਂ।
ਹਾਂ, ਮੈਂ ਪੇਕੇ ਆਇਦੀ ਆਂ।
ਮੈਂ ਵੀ ਸਗੋ, ਮੈਂ ਨਾ ਇਕ ਦਿਨ ਪੈੱਲੇ ਔ ਕੇ ਆਗੀ ਆਂ, ਐਕਚੁਲੀ ਮੈਂ ਡੈਡੀ ਨਾਲ ਕੋਈ ਕੰਮ ਸੀ, ਤੇ ਮੈਂ ਹੋ ਕੇ ਆਗੀ। ਏਕ ਰਾਤ ਰੈ ਕੇ ਆਗੀ ਸੀ, ਹੋਣ ਮੇਰੀ ਭੈਣ ਹੈ ਵੇ ਇੱਕ ਔ ਗਈਦੀ ਐ ਮੈਨੂੰ ਫੋਨ ਕਿਤਾ ਸੀ ਆਜਾ ਮੈਂ ਕੇਆ ਹੁਨ ਨਈਂ ਆ ਸਕਦੀ, ਐਕਚੁਲੀ ਐ ਮੇਰੀ ਦਰਾਣੀ ਕੱਲ ਚੱਲੀ ਏ।
ਅੱਛਾ।
ਹਾਂ ਹਸਬੈਂਡ ਨੇ ਦੋ ਤਿੰਨ ਦਿੰਨਾਂ ਵਾਸਤੇ ਬਾਹਰ ਜਾਂਦਾ ਏ ਨਾ ਫ ਕਹਿੰਦੀ ਸੀ ਮੈਂ ਫੇਰ ਚੱਲੀ। ਪਾਪੇ ਤੇ ਦੋ ਤਿੰਨ ਦਿਨ ਮੈਂ ਲਾ ਜਾਵਾਂ ਮੈਂ ਕਿਹਾ ਤੁਸੀਂ ਲਾਓ, ਮੈਂ ਤੇ ਫਿਰ ਜੂਨ ਦੀ ਛੁੱਟੀਆਂ ਚ ਆਖਰੀ ਚ ਜਾਵਾਂਗੀ। ਤਿੰਨ ਦਿਨ ਸ਼ੁਕਰ, ਸ਼ਨੀ, ਐਤਵਾਰ ਤਿੰਨ ਦਿਨ ਲਗਾ ਕੇ ਆਣਗੇ।
ਤੁਹਾਡੇ ਬੱਚੇ ਮਗਰ ਪਏ
ਓਹ ਨੀ ਹੈ, ਪੇਕੇ ਜਾਣ ਦਾ, ਬਸ ਠੀਕ ਏ ਹੋ ਆਏ। ਬੱਚੇ ਜਾਦਾ ਹੁੰਦੇ ਨੇ ਕਹਿੰਦੇ ਨੇ, ਨ੍ਹਾ ਲਿਏ, ਧੋਂ ਲਿਏ ਕਦੇ ਸਵਿਮਿੰਗ ਬਨਿਆ ਦਾ ਨਾਂ ਵੀ ਲੈਣ
ਸਹੀ ਹੈ, ਸਹੀ ਹਮ। ਚਲੋ।
ਉਹ ਨ੍ਹਾ ਲੈਂਦੇ ਨੇ ਪਾਣੀ ਪਰ ਦੇਂਦੇ ਮੋਟਰ ੜਾ ਤੇ ਨਾ ਲੈਂਦੇ ਨੇ, ਤੁੱਸੀ ਚਲੋ ਹੋਰ ਸੁਣਾਓ।
ਬਸ ਵਧੀਆਂ।
ਤੇ ਤੁਸੀਂ ਹੁਨ ਫ੍ਰੀ ਓ ਬਿਲਕੁਲ ਹਨਾ, ਸਵੀਮਿੰਗ ਮੈਨੂੰ ਤੇ ਕੁੱਛ ਵੀ ਨੀ ਆਂਦਾ। ਹੁਣ ਕੁਛ ਨਈ ਆ ਹਜੇ ਰੋਟੀਆਂ ਬਨਾਣੀਆਂ, ਹਨ, ਹਨ
ਚੱਲ ਰੋਟੀਆਂ ਤਾਂ ਆਂਦੇ ਬਣਾਨੀ ਪਈਆ
ਹੁਨ ਆਵਾਜਾਂ ਮਾਰਦੇ ਪਏ ਨੇ ਆ ਜਾ ਅੰਦਰ, ਆ ਜਾ ਅੰਦਰ ਕਿਆ ਕਰਦੇ।
ਚਲੋ, ਚਲੋ ਦੇਖੋ ਤੁਸੀਂ ਵੀ
ਠੀਕ ਚਲ, ਮੈਂ ਤੁਆਡੇ ਨਾਲ, ਮੈਂ ਫ਼੍ਰੀ ਹੋ ਕੇ ਨਾ ਇੱਕ ਫੋਨ ਤਾਂਨੂੰ ਹੋਰ ਕਰਾਂਗੀ, ਠੀਕ ਐ।
ਹਾਂਜੀ, ਕੋਈ ਗੱਲ ਨਈ, ਠੀਕ ਹੈ ਜੀ, ਓਕੇ ਜੀ।